ਹੈਲੋ -ਹੈਲੋ- ਹੈਲੋ ਹੈਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ
ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਿਹ ਹੋਰ
ਠੀਕ ਆ ਠੀਕ ਆ ਕੀ ਗੱਲ ਅੱਜ ਕਿਵੇਂ? ਯਾਦ ਕਰ ਲਿਆ ਬੱਚੇ
ਬਸ ਬੈਠਦੇ ਸੀ ਯਾਦ ਆ ਹੀ ਜਾਂਦੀ ਏ।
ਆਹੋ ਉਹ ਤੇ ਗੱਲ ਹੈ ਠੀਕ ਹੈ ਬਾਈ ਵਧੀਆ ਕੀਤਾ ਯਾਦ ਬਸ ਹੁਣ ਟੈ ਕਂਦਾ ਬਸ ਲੇਟ ਨਾ ਹੁਣ ਡਿਨਰ ਸ਼ਿਨਰ ਹੋ ਗਿਆ ਹਾਂ- ਹਾਂ। ਅੱਜ ਅਸ ਕੀ ਬਣਾਯਾ ਸੀ ਪਨੀਰ। ਭੁਰਜੀ ਬਨਾਈ ਸ ਤੇ ਫੇ ਨਾਲ ਕੂਲਚੇ ਬਣਾਏ ਤੰਰੇਦੂ ਦੇ ਤੇ ਔ ਫੇਰ ਬੱਚੇ ਕੈਣ ਲੱਗੇ ਜੀ ਨਿਊਡਲ ਵੀ ਨਾਲ ਬਣਾਓ।
ਅੱਛਾ -ਅੱਛਾ, ਕੋਫਤੇ ਕਿਵੇਂ ਬਣਾਂਦੇ ਤੁਸੀਂ?
ਕੋਫਤੇ ਜੇੜੇ ਬਣਦੇ ਤੇ ਬੜੀ ਜ ਔਦੇ ਨੇ ਕੱਦੂ ਦੇ ਬਣਦੇ ਨੇ ਇਕ ਔ ਆਂ ਭੇ ਕ ਨੰਦੜੂ ਕਹਿਦੇ ਨੇ ਭੈਂ- ਕੈੰਦੇ ਨੇ ਕੂਲ ਦੇ ਵੀ ਬਣਦੇ ਨੇ ਹਾਂ ਗੋਭੀ ਦੇ ਵੀ ਬਣ ਵੇਂਗਣ ਬੜੀ ਤਰ੍ਹਾਂ ਦੇ ਬਣਦੇ ਨੇ। ਪਰ ਅਸੀਂ ਜਿਆਦਾਤਰ ਕੱਦੂ ਦੇ ਤੇ ਔਦੇ ਨੰਦੜੁ ਦੇ।
ਅੱਛਾ -ਅੱਛਾ। ਅੱਛਾ, ਕਿੱਦਾਂ ਬਣਾਦੇ ਤੁਸੀਂ ਕਦੂ?
ਕੱਦੂ ਦੇ ਅੱਸੀਂ ਬਸ ਕੱਦੂ ਨੂੰ ਨਾ ਥੋੜਾ ਅ ਮੂਲੀਕੁਤਰਾ ਕਰ ਲੈਂਣੇ ਆਂ।
ਅੱਛਾ ਛੂਰ ਲੈਂਦੇ ਔ।
ਸੂਰ ਲੈਂਣੇ ਆ ਫੇਰ ਹੁਣੈਂ ਪਾਣੀ ਨੀ ਕੱਢ ਦੇ ਉਹਦੇ ਵਿੱਚੇ ਈ ਵੇਸਨ ਪਾ ਲੈਣੇ ਆਂ।
ਅੱਛਾ ਅੱਛਾ।
ਪਾ ਕੇ ਫੇਰ ਔਦੇ ਵਿੱਚ ਮੈਂ ਥੋੜਾ ਜਿਹਾ ਅਹ ਕਸੂਰੀ ਮੇਥੀ ਪਾਈ। ਥੋੜੀ ਔ ਪਾਤਾ ਜੀ ਕੀ ਕੈੰਦੇ ਨੇ
ਨਮਕ।
ਨਮਕ ਵਗੈਰਾ ਤੇ ਥੋੜਾ ਜੀਰਾ ਧਨੀਆ। ਹਾਂ, ਆੰਬ ਚੂੜ ਪਾਈ ਦੈ ਅੱਜ ਮੈਨੂੰ ਯਾਦ ਨੀ ਰਯਾ। ਨਾ ਨਾ ਨਾ ਨਾ। ਬੌਤ ਅੱਛਾ ਬਣਦੈ। ਇੱਕ ਵਾਰੀ ਤੁਸੀਂ ਬਣਾ ਕੇ ਦ ਦੇਖਣਾ ਬੜਾ ਈ ਸ
ਹਾਂ ਮੈਨੂੰ ਕਹਿੰਦੇ ਰਹਿੰਦੇ ਕੋਫਤੇ ਉ ਮੈਂ ਕਦੀ ਬਣਾਏ ਨੀ ਨਾ ਹੁਣ ਤੁਸੀਂ ਅੱਜ ਨਾਮ ਲਿਆ ਮੈਂ ਕਿਹਾ ਚੋਲ ਪੁੱਛ ਲਵਾ
ਹਾਂ ਨਹੀਂ-ਨਹੀਂ ਜਿਹੜ ਕੱਦੂ ਨਹੀਂ ਨਾ ਖਾਂਦਾ ਉਹ ਫੇਰ ਕੱਦੂ ਇਸ ਤਰ੍ਹਾਂ ਬਣਾ ਲੋ ਤੁਸੀਂ
ਅੱਛਾ ਹਾਂ ਕੋਈ ਘੀਆ ਤੁਹਾਨੂੰ ਪਤਾ ਕੋਈ ਖਾ ਕੇ ਰਾਜੀ ਨਹੀਂ ਅੱਜ-ਕੱਲ ਪਸੰਦ ਹੀ ਨੀ ਘੀਆ ਤੇ ਨਾਮ ਹੀ ਲੈਣਾ
ਬਸ-ਬਸ-ਬਸ ਹਾਂ, ਉਹ ਹਾਂ ਉਹ ਵੀ ਗੱਲ ਠੀਕ ਹੈ, ਦਹੀਂ ਚ ਕਿਸ ਤਰ੍ਹਾਂ ਪਾਣਾ ਤੇ
ਨਹੀਂ ਨਹੀਂ ਬੋਇਲ ਕਰ ਜਦੋਂ ਤੁਸੀਂ ਹੁਣ ਕੋਫਤੇ ਨੂੰ ਕਹਿੰਦੇ ਹੋ ਛੂ ਲੈਂਦੇ ਹੋ ਅਸੀਂ ਦਹੀਂ ਅਸੀ ਰਾਾਈਤਾਂ ਪਾ ਲੈਂਦੇ ਨਾ ਛੂਰ ਕੇ ਫੇਰ ਬੁਇਲ ਕਰ ਲੈਂਦੇ ਆ ਉਹਨੂੰ ਗਲ ਜਾਂਦਾ ਹਾਂ, ਫਿਰ ਠੰਡਾ ਕਰਕੇ ਨਾ ਤੇ ਅਸੀਂ ਦਹੀਂ ਚ ਪਾ ਦਿੰਦੇ ਹਾਂ। ਕਹਿੰਦੇ ਠੰਡਾ ਰਹਿੰਦਾ ਹਾਂ। ਗਰਮੀ ਚ ਹਨਾ ਕਹਿੰਦੇ ਖਾਣਾ ਚਾਹੀਦਾ। ਦਹੀਂ ਵਿੱਚ ਪਾ ਕੇ, ਹਾਂ ਪਤਲੀ ਕਰਲਓ ਦਹੀਂ ਨਾ ਹੁਣ। ਗਾੜੀ ਹੋਏ ਤੇ ਪਤਲੀ ਦਹੀ ਚ ਹੀ ਵਧੀਆ ਲਗਦੀ ਰਹਿੰਦਾ। ਥੋੜਾ ਨਾ, ਹਾਂ ਗਾੜੀ ਦਈ ਚ ਨਾ ਟੈਸਟ ਨੀ ਆਦਾ।
ਅੱਛਾ ਪਾਣੀ ਬਈ ਨਿਚੋੜਨਾ ਨੀ ਹੈ।
ਨਾ-ਨਾ ਏਦਾਂ ਹੀ ਪਾਲੋ ਪਾਣੀ ਨਾ-ਨਾ ਪਾਓ ਦਈ ਚ ਜਦੋ ਤੁਹਾਡਾ ਪਤਲੀ ਏ ਦਹੀਂ ਤੇ ਤੁਸੀਂ ਏਦਾਂ ਹੀ ਰਇਤਾ ਪਾ ਦਓ ਥੋੜਾ ਵਧੀਆ ਬਣ ਜਾਏਗਾ ਨਮਕ ਸ਼ਮਕ ਪਾ ਕੇ ਪਤਾਲਾ ਪੈ ਜਾਂਦਾ।
ਅੱਛਾ, ਅੱਛਾ ਈਹ ਤੇ ਬੜਾ ਵਧੀਆ ਕੰਮ
ਹਾਂ ਬੜੇ ਵਧੀਆ ਲੱਗ ਅਸੀਂ ਖੀਰਾ ਪਾ ਲੈਣੇ ਹਾਂ ਹੋਰ ਕੇ ਦਹੀਂ ਵਿੱਚ ਹਾਂ। ਹੁਣ ਗਰਮੀ ਆ ਨਾ ਤੇ ਫਿਰ ਇੱਹਦਾ ਧੇ ਕਰ ਤੇ ਦਹੀਂ ਵਿੱਚ ਸਿੰਪਲ ਤੁਹਾਨੂੰ ਪਤਾ ਖਾਦੀ ਨੀ ਜਾਂਦੀ ਸ਼ੱਕਰ ਵਾਲੀ ਕੋਈ ਖਾਂਦਾ ਨੀ ਅੱਜ ਕੱਲ੍ਹ ਮਿੱਠੇ ਤੋਂ ਪਰਹੇਜ਼ ਬੜਾ ਏ ਲੋਕਾਂ ਨੂੰ
ਹੂੰ ਮੈਂ ਬਾਜਾਰ ਜਾਣਾ ਹੂੰ
ਤੇ ਬਣਾਦੇ ਪਏ ਸੀ
ਹਾਂ ਉਹ ਫਿਰ ਉਹ ਕੱਦੂ ਕਸ ਕਰਕੇ ਨਾ ਉਹ ਓਨਾ ਤੇ ਫੇਰ ਉਹ ਬੇਸਨ ਪਾ ਲਿਆ
ਹਾਂ
ਹੂੰ ਬੇਸਣ ਪਾ ਕੇ ਤਾਂ ਫੇਰ ਨਮਕ ਜਵਾਇਨ ਅੱਜ ਮੈਂ ਜਵੈਨ ਵੀ ਨੀ ਪਾਈ ਮੈਨੂੰ ਯਾਦ ਆਇਆ ਜਵਇਨ ਪਾਈ ਤੇ ਨਾ ਨੇ ਆਮਚੂਰ ਪਾਇਆ ਪਰ ਸਵਾਦ ਬੜੇ ਬਣੇ ਸੀ ਹਾਂ। ਆਹੋ ਨਾ ਜਲਦੀ ਜਲਦੀ ਅਸੀਂ ਬਣਾਏ ਸਾਡੇ
ਹਾਂ ਅੱਛਾ ਜਲਦੀ ਤੁਹਾਨੂੰ ਪਤਾ ਜਲਦੀ ਚੀਜ਼ ਵੈਸੇ ਵੀ ਬੜੀ ਸਵਾਦ ਬਣਦੀ ਹੈ ਜੇ ਲਾਗਤ ਲਾ ਕੇ ਪਾਓ ਉਹ ਤੇ ਕਿਸੇ ਨੂੰ ਪਸੰਦ ਵੀ ਨਹੀਂ ਆਂਦੀ ਜਦੋਂ ਮਿਹਨਤ ਕਰੋ ਹਨਾ, ਇਹ ਚੀਜ਼ ਸਾਰਿਆਂ ਨਾਲ ਹੁੰਦੀ ਤੀ ਇਹੋ ਦੀ
ਹਾਂ। ਹੂੰ, ਹਾਏ ਮੈਂ ਮੰਗਣ ਆ ਗਿਆ ਸੀ ਫੇਰ ਮੈਂ ਦਾਲ ਬਣਾਈ ਸੀ ਉਹ ਵੀ ਥੋੜੀ ਘਾਟ ਸੀ ਫਿਰ ਮੈਂ ਦੋਨੋ ਚੀਜ਼ਾਂ ਹਾਂ ਜਲਦੀ ਜਲਦੀ ਬਣਾ ਲਈਆਂ ਜਿਸ ਤਰ੍ਹਾਂ ਵੀ ਬਣੀਆਂ ਹਾਂ, ਵੇਸਣ ਨੂੰ ਫਿਰ ਵਿੱਚ ਘੋਲ ਨਮਕ ਜਵਾਇਣ ਸਮਾਨ ਸਾਰਾ ਸੁਰਾ ਪਾ ਕੇ ਫਿਰ ਨਾਂ ਦੇਖਿਆ ਬਾਈ ਹੁਣ ਮੇਰੇ ਕੋਲ ਗੂਲੇ- ਗੂਲੇ ਹੋ ਜਾਂਦੇ ਨੇ ਬੇਸ ਸੁਣਦੇ ਪਏ ਗੋਲ- ਗੋਲ ਹੋ ਥੋੜਾ ਤੇਲ ਹਾਂ ਪਕੌੜਾ ਹਾਂ ਹਾਂ ਬਸ ਬਸ ਫਿਰ ਉਹਦੇ ਵਿੱਚ ਮੈਂ ਤੇਲ ਰੱਖਿਆ ਕੜਾਹੀ ਵਿੱਚ ਤੇਲ ਰੱਖ ਕੇ ਫਿਰ ਮੈਂ ਮੱਠੇ- ਮੱਠੇ ਸੇਕ ਤੇ
ਹਾਂਜੀ, ਅੱਛਾ।
ਹੁਣ ਨਾ ਪਿਆਜ ਪਿਊਜ ਕੱਟੇ ਪਿਆਜ ਚੋਪਰ ਕਰ ਲੈ ਨਾ। ਪਿਆਜ਼ ਹਾਂ ਹੁਣ ਮਸਾਲਾ ਬਣਾਂਗੀ ਨਾ ਫੇਰ ਉਹ ਤਲ ਕੇ ਰੱਖ ਲੈਣਾ ਹੁਣ ਮਸਾਲਾ ਬਣਾਂਗੀ। ਪਿਆਜ਼ ਆ ਤੇ
ਅੱਛਾ- ਅੱਛਾ, ਅੱਛਾ ਹੂੰ ਅਦਰਕ ਵੈਸੇ ਵੀ ਗਰਮੀ ਬੜੀ ਹੈ ਨਾ ਤੇ ਅਦਰਕ ਨਹੀਂ ਖਾਧੀ ਜਾਂਦਾ।
ਹਾਂ ਉਹ ਫਿਰ ਮੈਂ ਪਾ ਕੇ ਤੇ ਫਿਰ ਤੜਕਾ ਤੁੜਕਾ ਪਾਇਆ ਫਿਰ ਟਮਾਟਰ ਪਾ ਤੇ ਵੈਸੇ ਹਾਂ ਦਹੀਂ ਮਲਾਈ ਵੀ ਪਾ ਲੈਂਦੇ
ਅੱਛਾ- ਅੱਛਾ ਹਾਂ, ਅੱਛਾ- ਅੱਛਾ ਮਤਲਬ ਕਿ ਭੁੰਨ ਲਿਆ ਜਿੱਦਾਂ ਮਸ ਮਸਾਲਾ ਬਣਾ ਲਿਆ ਨਾ ਸਬਜ਼ੀ ਬਣਾਂਦੇ ਅਸੀਂ, ਅੱਛਾ- ਅੱਛਾ ਅੱਛਾ ਫੇਰ ਤਰੀ ਵਾਲੇ ਬਣਾ ਲੈਂਦੇ ਸੁਕ
ਨਹੀਂ ਨਹੀਂ ਸੁੱਕੇ ਤੇ ਲੰਘਦੇ ਵੀ ਨਹੀਂ ਉਹ ਫਿਰ ਤਰੀ ਪੀਂਦੇ ਨੇ ਨਾ ਨਰਮ ਹੋ ਜਾਂਦੇ ਨੇ, ਤੇ ਬੜੇ ਅੱਛੇ ਲੱਗਦੇ ਨੇ ਇੰਨੇ ਸੋ
ਹੂੰ, ਬਣਾਵਾਂਗੀ ਮੈਂ ਨਾ ਕੋਫਤੇ ਘੀਆ ਤੁਹਾਨੂੰ ਪਤਾ ਖਾ ਖਾਂਦੇ ਹੀ ਨਹੀਂ। ਕੋਈ ਪਰ ਖਾਣਾ ਵੀ ਜ਼ਰੂਰੀ ਤੁਹਾਨੂੰ ਪਤਾ ਸਬਜ਼ੀਆਂ ਹਰੀਆਂ ਜ਼ਰੂਰੀ ਐ ਸਿਹਤ ਵਾਸਤੇ।
ਨਹੀਂ ਠੀਕ ਆ ਹਾਂ ਹੋਰ ਛੋਟੂ ਕੀ ਕਰਦਾ ਪਿਆ।
ਸਾਨੂੰ ਤੰਗ ਕਰੀ ਜਾਂਦਾ ਪਿਆ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ। ਤੰਗ ਕੀਤਾ ਹੋਇਆ ਇਨੇ ਨਾ ਹੁਣ ਤੁਹਾਨੂੰ ਪਤਾ ਟਾਈਮ ਹੋ ਗਿਆ ਬੱਚੇ ਬੱਚਿਆਂ ਦੇ ਸੋਣ ਦਾ ਹੂੰ, ਉਹ ਫਿਰ ਜੇ ਹਾਂ ਏਦਾਂ ਹੀ ਫਿਰ ਤੰਗ ਕਰਦਾ ਹਾਂ ਇਨੇ ਸੋਣਾ ਥੋੜ੍ਹੀ ਨਾ।
ਅੱਛਾ ਅੱਛਾ, ਹਜੇ ਕਿੰਨੇ ਵਜੇ ਤੱਕ ਜ ਜਾਗਦੈ।
ਹੋਰ।
ਕਿੰਨੇ ਵਜੇ ਤੱਕ ਜਾਗੇਗਾ ਇਹ
ਐ ਗਿਆਰਾਂ ਬਾਰਾਂ ਵੱਜ ਜਾਂਦੇ ਇਹਨੂੰ ਹੂੰ। ਜਦੋਂ ਦੁਪਹਿਰੇ ਸੋ ਜਾਏ ਨਾ ਤੇ ਫੇਰ ਸ਼ਾਮੀ ਉੱਠੇ ਲੇਟ ਤੇ ਫੇਰ ਇਹਨੇ ਸੋਣਾ
ਅੱਛਾ, ਅੱਛਾ ਅੱਛਾ ਮੌਸਮ ਦਾ ਹੈ ਕੋਈ ਫ਼ਰਕ ਕਿ ਨਹੀਂ ਓਸੇ ਤਰ੍ਹਾਂ ਹੀ ਹੈ।
ਥੋੜਾ ਫਰਕ ਸੀ ਨਾ ਕਲ ਪਰਸੋਂ ਬੜਾ ਵਧੀਆ ਸੀ ਮੌਸਮ ਇੱਥੇ ਨਾ
ਪਰ ਇਹ ਸਾਡੇ ਬਹੁਤ ਗਰਮੀ ਦਿਨੇ ਇੰਨੀ ਗਰਮੀ ਬਹੁਤ ਗਰਮੀ
ਏ ਸੀ ਤੋਂ ਬਿਨਾਂ ਨੀ ਬੈਠੀ ਜਾਂਦਾ। ਅੱਜ ਨਾ ਸਰੀਰ ਵੀ ਚਿਪ ਚਿਪਾ ਜਿਹਾ ਲੱਗਦਾ ਪਿਆ ਸੀ, ਹਾਂ ਮੌਸਮ ਬੜਾ ਗੰਦਾ ਹੋ ਜਾਂਦਾ। ਹੁਣ ਅੱਗੋਂ ਤੁਹਾਨੂੰ ਪਤਾ ਹੋਰ ਗੰਦਾ ਬਰਸਾਤਾਂ ਚ ਹਾਂਜੀ ਬਹੁਤ ਔਖੇ ਹਾਂ, ਹਾਂਜੀ ਉਹ ਤੇ ਹੈ।
ਆਹੋ ਜਦੋ ਬੰਦੇ ਨੇ ਕੰਮ ਵੀ ਕਰਨੇ ਹੋਏ ਸਾਰੇ, ਫੇਰ ਕੀ ਕਰੇ ਕੰਮ ਵੀ ਸਾਰੇ ਪਸੀਨੇ ਨਾਲ ਜ਼ਿਆਦਾ
ਹੋਰ ਕੀ ਜਨਾਨੀਆਂ ਨੂੰ ਵੀ ਹੈਗਾ ਜਾਂ ਬੰਦਿਆਂ ਨੂੰ ਵੀ ਹੈ, ਜਿਹਨਾਂ ਨੇ
ਘੁੰਮਣਾ ਇੱਧਰ ਉਧਰ ਕਰਨਾ ਹੂੰ। ਕੋਈ ਵੀ ਆ ਟਾਈਮ ਤੇ ਨੀ ਆ
ਹਾਂਜੀ ਉਹ ਤੇ ਹੈ, ਹਾਂ ਜਿਹੜੇ ਦੁਕਾਨਾਂ ਵਾਲੇ ਉਹ ਠੀਕ ਹੈ, ਚੱਲ ਹਾਂ ਜਿਹਨਾਂ ਨੇ ਘੁੰਮਣਾ ਬੰਦਿਆਂ ਨੇ ਉਹ
ਉਹਨਾ ਵਾਸਤੇ ਮੁਸ਼ਕਿਲ ਹੈ, ਹੂੰ ਹੋਰ ਤੁਸੀਂ ਕੀ ਬਣਾਇਆ।
ਅਸੀਂ ਵੀ ਉਹ ਉਹ ਬਣਾਏ ਸੀ ਨਾ ਸਵੇਰੇ ਮਾਸਰ ਦੀ ਦਾਲ ਬਣਾਈ ਸੀ, ਪਈ ਸੀ ਤੁਹਾਨੂੰ ਪਤਾ ਕਿੰਨੇ ਹੀ ਖਾ ਲੈਂਦੇ ਅਸੀਂ ਰਾਤੀ।
ਹੂੰ।
ਦਲੀਆ ਖਾਣਾ ਮਿੱਠਾ ਤੇ ਫੇਰ ਮੈਂ ਮਿੱਠਾ, ਹਾਂ ਮਿੱਠਾ ਦਲੀਏ ਦੁੱਧ ਚ ਬਣਾ ਕੇ ਨਾ।
ਦਲੀਆ ਸੀ ਤੇ ਸਬਜ਼ੀ ਬਣਾਉਦੇ।
ਹਾਂ, ਸਬਜ਼ੀ ਵਾਲੇ ਮੈ ਬਣਾ ਲੈਂਦੀ, ਮਿੱਠਾ ਵੀ ਮਿੱਠਾ ਪਹਿਲੇ ਏਦਾਂ ਹੀ ਬੋਆਇਲ ਕਰ ਲੈਂਦੀ ਹੈ ਨਾ। ਸੀਟੀ ਮਰਵਾ ਲੈਂਦੀ ਹਾਂ ਤੇ ਫੇਰ ਮੈਂ ਬਾਅਦ ਚ ਦੁੱਧ ਸ਼ੱਕਰ ਤੇ ਇਲਾਚੀ ਪਾ ਕੇ ਨਾ ਉਬਾਲਾ ਕਰਵਾ ਲੈਣੀ। ਜਲਦੀ ਬਣ ਜਾਂਦਾ। ਤਾਂ ਨਾਲੇ ਨਾ
ਅੱਛਾ
ਕੁੱਕਰ ਵਿੱਚ ਬਣਾਨੀ ਹਾਂ ਜਾਂ ਘਿਓ ਪਾਲੋ ਵਿੱਚ ਹਾਂ, ਅੱਛਾ ਹਾਂ, ਹਾਂ ਪਤੀਲੇ ਚੰਗੀ ਗੱਲ ਦਾ ਫ਼ਿਰ ਤੁਹਾਨੂੰ ਪਤਾ, ਘੁਲੇ ਦਾ ਬੱਚਿਆਂ ਨੂੰ ਦੇਣਾ ਚਾਹੀਦਾ ਨਾ। ਦਾਣੇਦਾਰ ਲੰਘਦਾ ਹੀ ਨੇ ਬੱਚਿਆਂ ਕੋਲੋਂ।
ਸਵਾਦ ਥੋੜਾ ਘੱਟ ਹੀ ਲੱਗਦਾ ਕਿਊ
ਅੱਛਾ-ਅੱਛਾ, ਹਾਂ ਫਿਰ ਤਾਂ-ਅ ਤੁਸੀਂ ਸੀਟੀ ਮਰਵਾਇਆ ਕਰਨਾ।
ਮੈਨ ਪਤਾ ਨੀ ਸੀ ਨਾ ਬ ਸੀਟ ਵੀ ਵਜਾਉਦੇ ਨੇ, ਮੈਂ ਤੇ ਕੁ-ਕ ਪਤੀਲੇ ਚ
ਸਿਟੀ ਵਜਾਣਦੇ। ਸੀਟੀ ਮਰਵਾਓ, ਗਾਲ ਜਾਏਗਾ ਤੁਹਾਡਾ ਦਲੀਆ
ਅੱਛਾ, ਤੁਸੀਂ ਦੱਸਿਆ ਮੈਂ ਜ਼ਰੂਰ ਕਰਾਂਗੀ।
ਹਾਂਣ, ਮਿੱਠਾ ਬਣਾਉਣਾ ਤੁਹਾਨੂੰ ਵਧੀਆ ਲੱਗੇਗਾ, ਹਮ ਹੂੰ ਸ਼ੱਕਰ ਪਾ ਲਈ ਪਾਏ ਖੰਡ ਪਾਲੋ, ਅੱਜ ਮੈਂ ਸ਼ੱਕਰ ਹੀ ਪਾਣੀ ਆ, ਮੈਂ ਖੰਡ ਬ-ਬੜੀ ਘੱਟ ਯੂਜ ਕਰਦੀ ਹੈ ਨਾ। ਹਾਂ ਤੁਹਾਡੇ ਮਰਜੀ ਜਿਹੜੀ ਪਾਣੀ ਹੈ ਤੁਸੀਂ। ਅਸੀਂ ਇੱਕੋ ਪਾਣੇ ਹਾਂ ਚੀਜ਼
ਤੁਸੀਂ ਦੇਖ ਲੈਣਾ। ਮਿੱਠਾ ਘੱਟ ਲੱਗੇਗਾ ਫਿਰ ਖੰਡ ਪਾ ਲੈਣਾ ਨਾ। ਸ਼ੱਕਰ ਜ਼ਿਆਦਾ ਪੈਂਦੀ ਏ
ਨਹੀਂ ਮੈਂ ਕਦੇ ਬਣਾਇਆ ਨੀ-ਨਾ, ਤਾਂ ਮੈਨੂੰ ਹਾਸਾ ਆਂਦਾ ਪਿਆ। ਬਈ ਕਿਦਾ
ਹਾਂ, ਦੋ ਲਾਚੀਆਂ ਪਾ ਲੈਣਾ ਵਿੱਚ, ਕੁੱਟ ਕੇ ਸਾਬਤ ਨਾ ਪਾਣਾ ਕੁੱਟ ਕੇ ਪਾਣਾ।
ਤੇ ਖੰਡ, ਪਹਿਲੇ ਪਾਣੀ ਬਾਅਦ ਵਿੱਚ ਪਾਨੀ।
ਤੇ ਦੁੱਧ ਪਾ ਲੈਣਾ ਨਾ। ਫਿਰ ਸ਼ੱਕਰ ਤੇ ਲਾਚੀ ਪਾਓ ਲੈਣਾ, ਵਾਲਾ ਕਰਵਾ ਲੇਣਾ। ਰੇਜਾ ਆ ਜੇਗਾ ਦਲੀਏ ਨੂੰ, ਨਹੀਂ ਸੀਟੀ ਮਰਵਾ
ਅੱਛਾ ਤੁਸੀਂ ਵੀ ਆਖੋਗੇ ਬਈ ਇਹਨੂੰ ਕੁਛ ਪਤਾ ਹੀ ਨਹੀਂ ਹੈ ਤਾਂ ਹੀ ਹੱਸਦੇ ਪਓ ਤੁਸੀਂ।
ਹਾਂ, ਹਾਂਜੀ।
ਇਨੂੰ ਦਲੀਆ ਬਣਾ ਨਹੀਂ ਆਉਂਦਾ
ਨਹੀਂ ਤੁਹਾਡੇ ਕੋਲ ਮੈਂ ਪਤੀਲੇ ਵਾਲਾ ਪੁੱਛਾਂਗੀ ਨਾ ਮੈਂ ਤੇ ਕੁੱਕਰ ਵਾਲਾ ਦੱਸਿਆ ਤੁਹਾਨੂੰ
ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਠੀਕ ਹੈ ਫਿਰ ਓਕੇ ਹੈਂ ਠੀਕ ਹੈ। ਹਾਂਜੀ ਹਾਂਜੀ ਓਕੇ ਓਕੇ।